ਸਤਿ ਸ੍ਰੀ ਅਕਾਲ ਭੈਣ ਜੀ
ਭੈਣ ਜੀ ਸਤਿ ਸ੍ਰੀ ਅਕਾਲ ਕੀ ਹਾਲ -ਚਾਲ ਏ।
ਹਾਂਜੀ ਵਧੀਆ ਤੁਸੀਂ ਸੁਣਾਓ?
ਬਸ ਮੈਂ ਵੀ ਵਧੀਆ ਭੈਣ ਜੀ, ਕੀ ਗੱਲ ਕਿੱਦਾਂ ਯਾਦ ਕੀਤਾ ਤੁਸੀਂ
ਬਸ ਇੰਨੇ ਦਿਨ ਹੋ ਗਏ ਨੇ, ਮੈਂ ਕਿਹਾ ਭੈਣ ਜੀ ਨੂੰ ਫੋਨ ਨੀ ਕੀਤਾ। ਤੇ ਭੈਣ ਜੀ ਨੂੰ ਫੋਨ ਕਰਾ ਅੱਜ ਸਾਡੇ ਗੈਸਟ ਗਏ ਦੇ ਸੀ।
ਅੱਛਾ, ਹੋਰ ਤੁਹਾਡੀ ਮਿਸ ਕੋਲ ਆਈ ਸੀ। ਸੀ ਮੈਂ ਵੇਖੀ ਸੀ ਮੈਂ ਕਿਹਾ ਚੱਲ ਮੈਂ ਫੋਨ ਕਰਾਂ ਭੈਣ ਜੀ ਨੂੰ
ਨਹੀਂ ਸਹੀ ਕੀਤਾ, ਯਾਦ ਕਰ ਲਿਆ ਤੁਸੀਂ ਤੇ ਭੁਲ ਹੀ ਗਏ ਹੋ ਭੈਣ ਜੀ।
ਨਹੀਂ ਭੈਣ ਜੀ ਭੁੱਲਣਾ ਕਿੱਥੇ ਹੈ, ਬਸ ਬੱਚੇ ਆਏ ਦੇ ਸੀ।
ਅੱਛਾ, ਅੱਛਾ
ਟਾਈਮ ਹੀ ਨੀ ਲੱਗਦਾ ਸੀ।
ਅੱਛਾ, ਅੱਛਾ ਗਏ ਸਾਰੇ ਜਾਣੇ ਹੁਣ
ਹਾਂਜੀ ਭੈਣ ਜੀ ਹੁਣ ਤੇ ਚਲੇ ਗਏ ਨੇ, ਛੁੱਟੀਆਂ ਖਤਮ ਹੋ ਗਈਆਂ ਨੇ।
ਹਾਂਜੀ। ਸਕੂਲ ਖੁਲ ਗਏ ਨੇ ਨਾ ਬੱਚਿਆਂ ਦੇ।
ਹਾਂਜੀ, ਤੁਹਾਡੇ ਉੱਥੇ ਖੁੱਲ ਗਏ ਭੈਣ ਜੀ।
ਹਾਂਜੀ ਖੁੱਲ੍ਹ ਗਏ ਕੱਲ੍ਹ ਤੋਂ ਖੁੱਲ੍ਹੇ ਨੇ ਦੋ ਤਰੀਕ ਤੋਂ
ਅੱਛਾ, ਹੋਰ ਘਰ ਠੀਕ ਨੇ ਤੁਹਾਡੇ ਭਾਜੀ ਔਰ ਬੱਚੇ
ਹਾਂਜੀ ਭਾਜੀ ਠੀਕ ਨੇ, ਬੱਚੇ ਟਿਊਸ਼ਨ ਚੱਲੇ ਨੇ ਤਿਆਰੀ ਕਰਦੇ ਨੇ ਬੈਗ ਪੈਕ
ਅੱਛਾ।
ਹਾਂਜੀ ਤੁਸੀਂ ਸੁਣਾਓ? ਠੀਕ ਹੋ, ਘਰ ਸਬ ਵਧੀਆ
ਹਾਂਜੀ ਭੈਣ ਜੀ ਸਭ ਵਧੀਆ ਠੀਕ -ਠਾਕ ਏ।
ਹੋਰ ਕੀ ਬਣਾਇਆ ਅੱਜ
ਅੱਜ ਭੈਣ ਜੀ ਅਸੀਂ ਪਤੋੜ ਬਣਾਏ ਸੀ।
ਔ ਜਿਹੜੇ ਪਤੋੜ ਅੱਛਾ, ਅੱਛਾ ਅਰਬੀ ਦੇ ਪਤੇ ਜਿਹੜੇ ਹੁੰਦੇ ਹਾਂਜੀ, ਹਾਂਜੀ।
ਹਾਂਜੀ ਉਹ ਬਣਾਏ ਨੇ
ਤੁਸੀਂ ਬਣਾਏ ਨੇ
ਨਹੀਂ ਭੈਣ ਜੀ ਮੈਨੂੰ ਤੇ ਬਣਾਉਣੇ ਨੀ ਆਉਂਦੇ। ਸਾਡੀ ਮੰਮੀ ਜੀ ਨੇ ਬਣਾਏ ਨੇ, ਅੱਛਾ।
ਹੋਰ ਕੀ ਮੈਂ ਤੇ ਆਹ ਬਣਾ ਲੈਣੀ ਆ ਭੈਣ ਜੀ ਇੰਨੇ ਆਸਾਨ ਪੱਤੇ ਹੈਗੇ ਨੇ।
ਨਹੀਂ ਭੈਣ ਜੀ ਕੋਈ ਲਗਾਉਣ ਦਾ ਫਿਰ ਤਰੀਕਾ ਵੀ ਹੁੰਦਾ ਹੈ। ਨਾ
ਇੱਕ ਉੱਪਰ ਲਾਉਣਾ ਇੱਕ ਵੱਲ ਉਪਰ ਵਾਲਾ ਲਾਉਣਾ ਇੱਕ ਪਾਸੱਲੇ ਲਾਉ।
ਹਾਂ ਨਹੀਂ ਸਾਡੇ ਮੰਮੀ ਬੜੇ ਤਰੀਕੇ ਨਾਲ ਲਗਾਉਂਦੇ ਨੇ ਬੇਸਨ ਹਾਂ।
ਕਿੱਦਾਂ ਬਣਾਏ ਇਹਨੇ?
ਮੈਂ ਤੇ ਭੈਣ ਜ ਕੋਲ ਨ ਹੈਗੀ ਸੀ।
ਅੱਛਾ ਅੱਛਾ।
ਹਾਂ ਬਸ ਓਦਾਂ ਖਾਧੇ ਬਹੁਤ ਸਵਾਦ ਮੈਨੂੰ ਬਹੁਤ ਲੱਗੇ ਨੇ।
ਚਲੋ ਵਧੀਆ ਬਣਾਉਣ ਦੀ ਮਿਹਨਤ ਬਸ ਖਾਣ ਵਾਲੇ ਟਾਈਮ ਪਤਾ ਨਹੀਂ ਚੱਲਦਾ।
ਸਹੀ ਗੱਲ ਏ ਖਾਣ ਲੱਗਿਆ ਤੇ ਭੈਣ ਜੀ ਬਸ ਮੂੰਹ ਹੀਲਣਾ।
ਸਹੀ ਕਹਿੰਦੇ ਆ ਸਹੀ ਕਹਿੰਦੇ ਪ ਅੱਜ ਅਸੀਂ ਭੈਣ ਜੀ ਰਾਜਮਾਂ ਚੌਲ ਬਣਾਏ ਨੇ।
ਰਾਜਮ ਚਾਵਲ।
ਹਾਂਜੀ ਕਾਫੀ ਟਾਈਮ ਬਾਅਦ ਬਣਾਏ ਨੇ ਮਹੀਨੇ ਹਾਂਜੀ।
ਖਾਂਦੇ ਨੇ ਭੈਣਜੀ ਰਾਜਮਾਂ ਕਿੱਦਾਂ ਬਣਾਉਦੇ ਹੋ ਤੁਸੀਂ?
ਅਸੀਂ ਇੱਕ ਦਿਨ ਪਹਿਲੇ ਜਦ ਉਹ ਭਿਯਓ ਕੇ ਰੱਖ ਦਿੰਦੇ ਹਾਂ ਥੋੜੇ ਜ ਮਤਲਬ ਰਾਤੀ। ਘਿਓ ਜਾ ਸਵੇਰੇ ਬਣਾਉਣੇ ਨੇ ਅਤੇ ਰਾਤੀਂ ਘਿਓ ਕੁ ਲਗਦਾ ਨੇ ਰਾਜਮਹ।
ਅੱਛਾ ਅਸੀਂ ਤੇ ਰਾਤੀ ਨਹੀਂੀ ਭਿਉਂਦੇ ਹੈਗੇ।
ਤੁਸੀਂ ਕਿੱਦਾਂ ਕਰਦੇ ਹੋ?
ਅਸੀਂ ਏਦਾਂ ਹੀ ਸਵੇਰੇ ਜਿਵੇਂ ਧਰਨੇ ਨੇ ਉਦਾਂ ਹੀ ਬਣਾਉਂਦੇ ਹਾਂ।
ਅ ਅੱਛਾ ਅੱਛਾ।
ਰਾਤੀ ਧੋ ਕੇ ਅਲੱਗ ਬਣਦੇ ਨੇ?
ਹਾਂ ਨਹੀਂ ਬੰਦੇ ਓਦਾਂ ਹੀ ਨੇ ਪਰ ਥੋੜ੍ਹਾ ਫੁੱਲ ਜਾਂਦੇ ਨੇ ਨਾ।
ਅੱਛਾ।
ਹਾਂਜੀ ਅਸੀਂ ਰਾਤੀ ਪਿਓ ਕੇ ਰੱਖ ਦਦੇ ਹਾਂ ਸਵੇ। ਹਾਂਜੀ ਧੋ ਕੇ ਇੱਕ ਵ ਇੱਕ ਦੋ ਪਾਣੀ ਧੋ ਲ ਧੋ ਲੈਦੇ ਆ ਨਾ। ਭਿਓ ਦਿੰਦੇ ਹਾਂ ਫਿਰ ਸਵੇਰੇ ਇੱਕ ਦੋ ਪਾਣੀ ਨਾਲ ਫੇਰ ਧੋ ਲੈਂਦੇ ਹਾਂ ਮਿੱਟੀ ਜੋ ਤੁਹਾਨੂੰ ਪਤਾ ਹੀ ਹੈ ਸਭ ਦਾ ਸਰ ਦਾਲਾਂ ਅਤੇ ਇਹ ਸਭ ਪਾਊਡਰ ਲਾਏ ਹੁੰਦੇ ਨੇ ਇਹਨਾਂ ਨੇ।
ਹਾਂਜੀ ਇਹ ਤੇ ਹੈ ਸਹੀ ਉਹੀ ਤੇ ਖ਼ਰਾਬ ਕਰਦੇ ਨੇ ਭੈਣ ਜੀ ਔਡਰ।
ਹਾਂਜੀ ਹਾਂਜੀ ਸਹੀ ਕਹਿੰਦੇ ਦਦੇ ਹੋ ਤੇ ਤਾਂ ਕਰਕੇ ਅਸੀਂ ਘਿਓਗ ਰੱਖ ਦਿੰਦੇ ਹਾਂ ਫਿਰ ਸਵੇਰੇ ਅਸੀਂ ਜਦੋਂ ਬਣਾਉਣੇ ਹੁੰਦੇ ਨੇ ਤਾਂ ਕੁੱਕਰ ਚ ਪਾਣੀ ਪਾਦੇ ਹ ਜਿੰਨਨੀ ਕੁਆੰਟਿਟੀ ਹੈ ਨਾ ਜਿੰਨੀ ਉਸੇ ਹਿਸਾਬ ਨਾਲਥੋੜਾ ਪਾਣੀ ਪਾ ਲੈਂਦੇ ਹਾਂ ਫੇਰ ਅਸੀਂ ਉਬਾਲ ਦਿੰਦੇ ਹਾਂ। ਤਿੰਨ ਦੋ ਮਤਲਬ ਤਿੰਨ ਚਾਰ ਸੀਟ ਅਗਰ ਜ਼ਿਆਦਾ ਮੋਟੇ ਵਾਲੇ ਨੇ ਤੇ ਤਿੰਨ ਚਾਰ ਸੀਟ ਨੇ ਹੋ ਹੋ ਜਾਂਦੇ ਨੇ। ਚੈੱਕ ਕਰ ਲੈਂਣੇ ਨਾ ਇੱਕ ਬਾਰ ਵੇਖੇ ਗੱਲ ਗੱਲ ਗਈ ਜਾਂ ਨਹੀਂ ਗੱਲ ਗਏ।
ਅੱਛਾ।
ਹਾਂਜੀ ਤੇ ਫੇਰ ਅਸੀਂ ਉਹ ਕਰਦੇ ਹਾਂ ਇਹਨਾਂ ਦਾ ਮਸਾਲਾ ਵੀ ਤਿੰਨ ਚਾਰ ਸੀਟ ਪਾਉਂਦੇ ਹੁੰਦੇ ਜ ਫਿਰ ਅਸੀਂ ਮਸਾਲਾ ਤਿਆਰ ਕਰ ਲੈਂਦੇ ਹਾਂ। ਹੀਗ ਲਸਣ ਅਦਰਕ ਹਰੀ ਮਿਰਚ। ਹਾਂਜੀ ਹਾਂਜੀ।
ਸੱਲ
ਤੇਲ ਦੇ ਵਿੱਚ ਹਿੰਗ ਲਸਣ ਅਦਰਕ ਹਰੀ ਮਿਰਚ ਇਹ ਪਾ ਦਿੰਦੇ ਹਾਂ। ਥੋੜਾ ਆਪਾਂ ਹਲਕਾ ਸ ਰੈੱ ਬਰਾਊਨ ਕਰ ਲੈਂਦੇਂ ਫਿਰ ਅਸੀਂ ਪਿਆਜ ਕਦੂ ਕੱਚ ਹੁੰਦੇ ਨੇ ਨਾ। ਉਪਾਹ ਜਾਨੇ ਆ। ਫਿਰ ਅਸੀਂ ਪਿਆਜ਼ ਕੱਦੂਕਸ ਕਰਕੇ ਪਾ ਨੂੰ ਖੁੰਦੇ ਰਹਿੰਦੇ ਆ ਜਥ ਰੈਡ ਬਰਾਉਨ ਹੋ ਜਾਂਦੇ ਨੇ ਨਾ ਰੈਡ ਬਰਾਨ ਹੱ ਘੁਮਾਉਂਦੇ ਰਹਿੰਦੇ ਹਾਂ। ਫੇਰ ਅਸੀਂ ਉਸ ਚ ਪਾ ਦਿੰਦੇ ਹਾਂ। ਟਮਾਟਰ ਹਾਂਜੀ। ਟਮਾਟਰ ਕੱਦੂਕਸ, ਅ ਹਾਂਜੀ ਹਾਂਜੀ। ਛੋੜ ਕੇ
ਅੱਛਾ।
ਹਾਂਜੀ। ਤੇ ਟਮਾਟਰ ਪਾ ਦਿੰਦੇ ਆ। ਟਮਾਟਰ ਪਾਉਂਦੇ ਭੁੰਨਦੇ ਰਹਿੰਦੇ ਆ ਭੁੰਨਦੇ ਰਹਿੰਦੇ ਆ। ਜਦ ਤੱਕ ਓਇਲ ਨਹੀਂ ਛੱਡ ਜਾਂਦਾ। ਫਿਰ ਉੱਪਰ ਅਸੀਂ ਪਾਉਦੇ ਹਾਂ ਨਮਕ।
ਅੱਛਾ।
ਫਿਰ ਅਸੀ, ਜੇਹ ਈਦੇ ਉੱਤੇ ਪਾਦੇ ਆ ਨਮਕ ਮਿਰਚ
ਅੱਛਾ।
ਨਮ, ਮਿਰਚ, ਹਲਦੀ
ਅੱਛਾ।
ਗਰਮ-ਮ
ਔਰ ਸਾਰੇ ਮਸਾਲੇ ਵਗੈਰਾ ਪਾ ਦੋ।
ਹਾਂਜੀ। ਗਰਮ ਮਸਾਲਾ ਪਾਦੇ ਆ। ਤੇ ਪੰਜ ਦਿਨ ਭੁੰਨਦੇ ਰਹਿੰਦੇ ਆ। ਫਿਰ ਥੋੜਾ ਅਸੀ ਅਗਰ ਤੁਸੀਂ ਦਹੀਂ ਪਾਉਣਾ ਚਾਹੁੰਦੇ। ਦਹੀਂ ਥੋੜਾ ਇੱਕ ਚਮਚ ਪਾ ਸਕਦੇ ਓ, ਟੇਸਟ ਦੇ ਅਕੋਡਿੰਗ।
ਅੱਛਾ ਅੱਛਾ ਅੱਛਾ। ਚਲ, ਸਹੀ ਤੋ ਵਧੀਆ। ਹੋਰ ਸੁਣਾਓ ਭੈਣ ਜੀ। ਘੁੰਮਣ ਨੀ ਗੇ ਭੈਣ ਜੀ। ਤੁਸੀਂ ਕਿਥੇ ਐਦਕੀ?
ਪਾ ਦੇਨੇ ਆ। ਹੈਲੋ
ਹਾਂਜੀ ਹਾਂਜੀ।
ਫੇਰ, ਅਸੀਂ ਪਾ ਰਖਦੇ ਆ ਥੋੜਾ ਸਾ। ਫਿਰ ਅਸੀਂ ਥੋੜਾ ਰਾਜਾ ਮਸਾਲਾ ਪਾ ਦਿੰਦੇ ਹਾਂ।
ਅੱਛਾ।
ਹਾਂਜੀ। ਰਾਜਮਾ ਮਸਾਲਾ ਪਾਂਦੇ ਆ। ਰਾਜਮਾ ਮਸਾਲਾ ਪਾਉਣ ਦੇ ਬਾਅਦ, ਫੇ਼ਰ ਅਸੀਂ ਘੁਮਾਂਦੇ ਰਹਿੰਦੇ ਆ, ਘੁੰਮਾਉਦੇ ਰਹਿੰਦੇ ਆ। ਘਮਾ ਓ ਕੱੜਦਾ ਰਿਹਾ। ਕੱੜਦਾ ਰਿਹਾ। ਫਿਰ ਥੋੜ੍ਹਾ ਸਾ, ਫਿਰ ਇੱਕ ਸਿਟੀ ਮਰਵਾੜੀ ਮਵਾਲੋ। ਮਤਲਬ ਸਿਟੀ ਉਹ ਤਾਡੇ 'ਤੇ ਡਿਪੈਂਡ ਕਰਦਾ ਅਗਰ, ਤੁਸੀਂ ਜ਼ਿਆਦਾ ਘੋਲੇ ਵਾਲੇ ਖਾਂਦੇ ਨੇ, ਤੇ ਬਣਾ ਪਾ ਕਰ ਸਕਦੇ ਓ, ਸੀਟੀ ਤੇ ਅਸੀਂ ਸੀਟੀ ਮਗਵਾਉਂਦੇ ਨੀ। ਹਾਂਜੀ, ਤੇ ਉਹਨੂੰ ਘੋਲ ਦੇਦੇ ਅ ਇਕ ਪਾਸੇ ਅਸੀਂ ਉਹ ਪਾਂ ਲੈਂਦੇ ਆ। ਚਾਵਲ ਬਣਾਉਂਦੇ ਆ। ਫਿਰ
ਅੱਛਾ। ਚੌਲ ਭੈਣ ਜੀ, ਤੁਸੀਂ ਉਬਾਲ ਕੇ ਬਣਾਉਂਦੇ ਓ?
ਨਹੀਂ- ਨਹੀਂ। ਭੈਣ ਜੀ ਆਸੀ ਇੱਧਾ ਬਣਾਉਦੇ ਆ। ਕੁਕਰ ਚ ਫਰਾਈ ਪੈਨ ਚ ਈ। ਜੀ ਵੱਧ ਭਿਓ ਕੇ, ਧਿਓ ਕੇ ਮੈ ਤੇ ਉਹ ਪਾਇਆ। ਪਾਣੀ ਪਾਇਆ, ਇੱਕ ਚਮਚ ਰਿਫਾਈਡ ਪਾਤਾ, ਘਿਓ ਪਾ ਤਾ। ਉੱਪਰੋਂ ਪਾ ਦਾ ਗੇ, ਚਾਵਲ।
ਅੱਛਾ।
ਹਾਂਜੀ ਹਾਂਜੀ।
ਸਹੀ, ਸਾਡੇ ਤੇ ਉਬਾਲ ਕੇ ਬਣਾਉਂਦੇ ਨਾ। ਉਬਾਲ ਕੇ ਭੈਣ ਜੀ ਖ਼ਰਾਬ ਨਹੀਂ ਕਰਦੇ। ਸਹੀ ਤੇਨੂੰ।
ਅੱਛਾ ਅੱਛਾ। ਤੁਸੀਂ ਉਬਾਲ ਕੇ ਕਿੱਦਾਂ ਬਨਾਉਂਦੇ ਓ? ਭੈਣੀ ਜੀ।
ਹੈਂ।
ਹੈ। ਉਬਾਲ ਕੇ ਕਿੱਦਾਂ ਬਣਾਉਂਦੇ ਓ, ਤੁਸੀਂ?
ਉਬਾਲ ਕੇ ਭੈਣ ਜੀ ਅਸੀਂ, ਪਾਣੀ ਪਹਿਲੇ ਰੱਖ ਲੈਂਦੇ ਆ। ਅਹ ਕੜਨਾ
ਅੱਛਾ ਅੱਛਾ
ਫੇਰ ਉਹ ਪਾਣੀ ਕੱਢਦੇ ਆ। ਉਹਦੇ ਵਿੱਚ ਚਾਵਲ ਪਾ ਦਿੰਦੇ ਆ।
ਅੱਛਾ ਅੱਛਾ।
ਫੇਰ ਘੱਟ ਸੇਕ ਤੇ ਰਖ ਦਿਦੇ ਆ ਕੱਜ ਕੇ
ਅੱਛਾ ਬਸ ਦੇਖ- ਤੇ ਪਾਣੀ ਸੋਕੇ ਜਾਂਦਾ ਹੈਗਾ ਭੈਣਜੀ ਅਛ ਜਿਆਦਾ ਪਾਣੀ ਪਾਦੇ ਆ
ਹਾਂਜੀ-
ਅਛਾ- ਅਛਾ- ਹਲਕੀ ਅ ਚ ਵੇਖਦੇ ਹੋ ਬਨੇ ਨੀ ਬਨੇ
ਹਾਂਜੀ ਉਬਾਲ ਕੇ ਭੈਂਦੀ ਬਿਲਕੁਲ ਸਹੀ ਬੰਦੇ ਨੇ ਫਿਰ ਪਛਾਣ ਲੈਂਦੇ ਹਾਂ ਅਸੀ ਪਾਣੀ ਕਢ ਲੈਂਦੇ ਦਾ-
ਅੱਛਾ ਅ
ਹਾਂਜੀ,
ਮੈਂ ਵੀ ਐਦਾ ਟਰਾਈ ਕਰਕੇ ਵੇਖਾਂਗੀ ਭੈਣ ਜੀ
ਹਾਂਜੀ, ਭੈਣ ਜੀ ਖ਼ਰਾਬ ਨੀ ਕਰਦੇ ਸਰੀਰ ਨੂੰ ਨਹੀ ਤੂੰ ਭੈਣ ਜੀ ਤੜਕੇ ਲਗਾ ਕੇ ਬਣਾਓ ਨਾ ਫੇਰ ਖਰਾਬ ਕਰਦੇ ਨੇ
ਹਾਂਜੀ, ਮੈਨਦੇ ਅੱਜ ਪਤਾ ਚਲਿਆ ਉਬਾਲ ਕੇ ਬਨੇ ਆ
ਹਾਂਜੀ, ਨਹੀ ਅਸੀ
ਅੱਛਾ-ਅੱਛਾ,
ਹਾਂਜੀ, ਫਿਰ ਮੈਨੂੰ ਬੋਲਣੇ ਪੈਦੇ ਨੇ
ਅੱਛਾ,
ਹੁਣ ਤੇ ਸਾਨੂੰ ਵੀ ਆਦਤ ਪੈ ਗਈ, ਬਸ ਕਿ ਉਹ ਬਾਲ ਕੇ ਖਾਈਏ ਹੁਣ ਤੇ ਸਾਨੂੰ ਸੁਵਾਦ ਵੀ ਉਹੀ ਲਗਦੇ ਨੇ
ਹਲਕੇ ਲੱਗਦੇ ਹੁਦੇ ਆ ਨਾ
ਹਾਂਜੀ, ਮੈਂ ਤੇ ਤੜਕੇ ਲਗਾਨੇ, ਇਨੇ ਹੈਵੀ ਲਗਦੇ ਨਾ ਖਾਣ ਤੇ ਦਿਲ ਨੀ ਕਰਦਾ ਭੈਜੀ ਜੀ,
ਸਹੀ ਕਹਿਦੇ ਮੈਂ ਵੀ ਉਹਨੂੰ ਬਾਲ ਕੇ ਬਣਾਵਾਂਗੀ ਪਤਾ ਚਲਦਾ, ਨਾ ਕਿਦਾਂ ਉਹ ਬਣਦੇ ਕਿਦਾਂ ਨਹੀ ਬਣਦੇ
ਹਾਂਜੀ,
ਹਾਂਜੀ-ਹਾਂਜੀ ਬਿਲਕੁਲ ਬਣਾਵਾਂਗੇ, ਵੈ ਤੇੇ ਪਤਾ ਚਲਦਾ ਨਾ ਈਜ਼ੀ ਲਗਦੇ ਨੇ ਮੈਨੂੰ ਤੇ ਬੜੇ ਆਸਾਨ ਲਗੇ ਨੇ
ਹਾਂ ਉਬਾਲ ਕੇਤੇ ਬਹੁਤ ਵਧੀਆ, ਇਕ ਤਾਂ ਸਰੀਰ ਨੂੰ ਨੀ ਖ਼ਰਾਬ ਕਰਨਗੇ
ਅੱਛਾ-ਅੱਛਾ
ਹਾਂਜੀ,
ਹੋਰ ਸੁਣਾਓ? ਭੈਣਜੀ ਘਰ ਸਭ
ਹਾਂਜੀ ਭੈਣ ਜੀ, ਸਭ ਵਧੀਆ ਠੀਕ-ਠਾਕ ਤੁਸੀ ਦਸੋ ਭੈਣ ਜੀ
ਹਾਂਜੀ, ਸਭ ਵਧੀਆ ਹਾਂਜੀ, ਚਾਈ ਜੀ ਠੀਕ ਨੇ ਮਾਲਿਸ਼ ਵਾਲੀ ਆਈ ਦੀ ਉਹ ਕਮ ਨੂੰ ਲਗੀ ਆਪਣੇ
ਅੱਛਾ,
ਹਾਂਜੀ, ਦਾਦੀ ਦੀ ਝਾਈ ਜੀ ਮਾਲਿਸ਼ ਕਰਾਦੇ ਆ ਨਾ ਅਸੀ ਹਾਂਜੀ ਸਹੀ ਕਹਿੰਦੇ ਪਏ ਔ
ਫੇਰ ਇਦਾਂ ਹੀ ਰਹਿਦਾ ਆ
ਹਾਂਜੀ-ਹਾਂਜੀ ਹੁਣ ਬਜ਼ੁਰਗ ਸਰੀਰ ਉਠਿਆ ਬੈਠਿਆ ਥੋੜੀ ਜਾਦਾ, ਇਨਾ ਉਹ ਕਮ ਚੋਰੀ ਹੋ ਜਾਦਾ
ਚੱਲ ਭੈਣ ਜੀ,
ਕਮ ਵਾਲੀ ਲਵਾਤੀ ਏ। ਕੰਮ ਵਾਲੀ ਲੱਗੀ ਹੈ, ਤੇ ਉਹ ਮਾਲਿਸ਼ ਮੁਲਿਸ਼ ਕਰ ਜਾਦੀ ਹੈ।
ਅੱਛਾ-ਅੱਛਾ,
ਹਾਂਜੀ, ਨਵਾ ਵੀ ਦਿਦੀ ਹੈ। ਹਾਂ ੳਹ ਆਪ ਹੀ ਦਿੰਦੀ ਉਹ।
ਅੱਛਾ-ਅੱਛਾ,
ਸਰੀਰ ਉੱਠਿਆ ਬੈਠਿਆ ਜਾਂਦਾ ਨੀਂ,
ਹਾਂਜੀ-ਹਾਂਜੀ ਇਹ ਤੇ ਗੱਲ ਬਿਲਕੁਲ ਸਹੀ ਏ।
ਹਾਂਜੀ, ਉਹ ਤੇ ਹੋਣ, ਕੰਮ ਆਲੀ ਲਵਾਈ ਦੀ ਹੈ, ਆਰਾਮ ਨਾਲ ਉਹਨੂੰ ਨਵਾ ਵੀ ਦਿੰਦੀ ਹੈ ਸਿਰ ਵੀ ਧੁਆ ਦਿੰਦੀ ਹੈ। ਸੁਖਾ ਵੀ ਦਿੰਦੀ ਏ ਵਾਲ।
ਅੱਛਾ ਚਲੋ ਸੁਖ ਹੋ ਜਾਂਦਾ, ਵਧੀਆ ਰਹਿੰਦਾ।
ਇਨੇ ਸੁੱਖ।
ਚਲੋ ਭੈਣ ਜੀ, ਜਰਾ ਮੈਂ ਨਾ ਕੰਮ ਕਰਲਾ।
ਹਾਂਜੀ ਭੈਣ ਜੀ, ਕਰ ਲਓ ਸਤਿ ਸ੍ਰੀ ਅਕਾਲ। ਹਾਂਜੀ ਕਰ ਲੈਣਾ ਸਤਿ ਸ਼੍ਰੀ ਅਕਾਲ। ਝ